ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਕਿੱਦਾਂ
ਅਸੀਂ ਠੀਕ ਤੁਹਾਨੂੰ ਆਵਾਜ਼ ਆਉਂਦੀ ਪਈ ਆ ਮੇਰੀ
ਹਾਂਜੀ ਮੇਰੀ ਮੈਨੂੰ ਆਵਾਜ਼ ਆ ਰਹੀ ਹੈ ਤੁਹਾਡੀ
ਕੀ ਕਰਦੇ ਪਓ
ਹੋਰ ਕੀ ਕਰਦੇ ਸੀ ਤੁਸੀਂ
ਮੈਂ ਕੁਛ ਨਹੀਂ ਕਰਦੀ ਸੀ ਤੁਸੀਂ ਦੱਸੋ ਤੁਸੀਂ ਸੁਣਾਓ
ਬਸ ਮੈਂ ਵੀ ਅੱਜ ਸੋਚਦੀ ਪਈ ਸੀ ਕੋਈ ਰੈਸਪੀ ਸ਼ੇਅਰ ਕਰੀਏ ਆਪਸ ਚ
ਤੁਸੀਂ ਤੁਸੀਂ ਬਤਾਓ ਕੋਈ ਰੈਸਿਪੀ ਮੈਨੂੰ ਨਾ ਕਰੀ ਕੜੀ ਬਣਾਉਣ ਬਣਾਉਣ ਨਹੀਂ ਆਉਂਦੀ ਤੁਸੀਂ ਦੱਸਾਂ ਦੱਸੋਗੇ ਤੁਾਨੂੰ ਨਹੀਂ ਮੈਨੂੰ ਨਹੀਂ ਆਉਂਦੀ
ਕੜੀ ਇੰਨੀ ਸੋਹਣੀ ਬਣਦੀ ਹੈ ਕਿ ਮੈਂ ਤੁਹਾਨੂੰ ਕੀ ਦੱਸਾਂ
ਹਮ ਤੁਸੀਂ ਸਿਖਾ ਦਿਓ ਮੈਨੂੰ
ਕੜੀ ਚ ਕੀ ਕਰਨਾ ਚਾਹੀਦਾ ਤੁਸੀਂ ਪਹਿਲੇ ਮੱਠਾ ਲੈਓ ਖੱ ਜ਼ਿਆਦਾ ਖੱਟਾ ਨਹੀਂ ਖਾਂਦੇ ਉਹ ਤੇ ਮੱਠਾ ਉਸ ਦਿਨ ਲਾਇਆਓ ਜੇ ਖੱਟਾ ਖਾਂਦੇ ਹੋ ਤਾਂ ਦੋ ਦੋ ਦਿਨ ਪਰ ਪੈਕੇਟਾਂ ਨੂੰ ਰੱਖ ਲਓ ਵੈਸੇ ਮੈਂ ਤਾਂ ਦਹੀਂ ਪਾ ਦਿੰਦੀ ਹਾਂ ਇੱਕ ਪੈਕੇਟ ਜੇ ਮੱਠਾ ਪਾਇਆ ਮੈਂਨ ਨਾ ਤੇ ਇੱਕ ਪੈਕੇਟ ਮੈਂ ਦਹੀਂ ਦਾ ਪਾਉਂਦੀ ਹਾਂ ਕਿਉਂਕਿ ਉਹ ਜ਼ਿਆਦਾ ਚੰਗੀ ਬਣਦੀ ਹੈ ਘੜੀ
ਅੱਛਾ ਜੀ ਅੱਛਾ ਜੀ
ਉਹਨੂੰ ਲਿਆ ਕੇ ਉਹਦੇ 'ਚ ਦੋ ਚਮਚ ਬੇਸਨ ਪਾਓ ਘਰ ਦੇ ਬੰਦਿਆਂ ਦੇ ਕੁਆਂਟਿਟੀ ਦੇ ਹਿਸਾਬ ਨਾਲ ਮਤਲਬ ਮੈਂਬਰਾਂ ਦੇ ਹਿਸਾਬ ਨਾਲ ਉਹਦੀ ਕੁਆਂਟਿਟੀ ਰੱਖੋ ਮੈਂ ਤਾਂ ਇੱਕ ਮੱਠੇ ਦਾ ਪੈਕੇਟ ਇੱਕ ਦਹੀਂ ਦਾ ਪੈਕੇਟ ਖਿੜੋਂਦਾ ਹੈ ਉਹ ਦੋਨੋ ਪਾ ਮਿਲਾ ਕੇ ਅੱਛੇ ਨਾਲ ਫੈਟ ਕੇ ਫੇਰ ਉਹਦੇ ਬਾਅਦ ਉਹਦੇ ਚ ਦੋ ਚਮਚ ਬੇਸਨ ਉਹਦੇ ਚ ਪਾ ਕੇ ਤੇ ਉਹਨੂੰ ਉਬਲਣ ਵਾਸਤੇ ਰੱਖ ਦਿੰਦੀ ਹਾਂ ਤੁੜਕਾ ਪਾ ਕੇ ਉਹਦੇ ਚ ਪਾ ਉਹਦੇ ਚ ਪਾਦੇ ਹਾਂ ਤੁਸੀਂ ਮੇਥੀ ਦਾਾਨ ਕੜੀ ਪੱਤਾ ਸੁੱਕੀ ਲਾਲ ਮਿਰਚ
ਹਾਂਜੀ
ਇਹ ਤਿੰਨੋ ਚੀਜ਼ਾਂ ਦਾ ਤੁੜਕਾ ਪਾਓ ਤੇ ਨਾਲ ਉਹਨੂੰ ਚੜਾ ਦੋ ਉਬਾਲੇ ਵਾਲੇ ਆ ਆਉਂਦੇ ਰਹਿਣਗੇ ਉਹਦੇ ਚ ਨਮਕ ਨਹੀਂ ਪਾਉਣਾ ਜੇ ਨਮਕ ਪਾ ਦੋ ਤੋਂ ਤਹੀਂ ਉਹ ਕੜੀ ਜਿਹੜੀ ਹੁੰਦੀ ਆ ਫੁੱਟੀਆਂ ਪੈ ਜਾਂਦੀਆਂ ਨੇ ਉਹਦੇਨ ਉਹਦੇ ਚ ਤੇ ਨਮਕ ਤੁਸੀਂ ਲਾਸਟ ਚ ਪਾਣਾ
ਮੇਰੇ ਮੇਰੀ ਕੜੀ 'ਚ ਇਹੀ ਇਹੀ ਆਦਾ
ਹੈ
ਮੈਂ ਜੇ ਕ ਮੈਂ ਜੇ ਕੜੀ ਬਣਾਉਂਦੀ ਹਾਂ ਨਾ
ਹਾਂਜੀ
ਉਹ ਉਹਦੇ 'ਚ ਇਹੀ ਆਦਾ
ਅੱਛਾ ਅੱਛਾ ਕੋਈ ਗੱਲ ਨੀ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿੰਦੀ ਪਈ ਹਾਂ ਉਸ ਤਰ੍ਹਾਂ ਬਣਾਲ ਲੋ
ਹਾਂਜੀ ਮੈਂ ਕੋਸ਼ਿਸ਼ ਕਰਾਂਗੀ
ਉਹਦੇ ਬਾਅਦ ਤੁਸੀਂ ਉਹਦੇ ਚ ਉਹ ਕਰਲੋ ਕਿ ਨਾ ਹੈ ਤੁਹਾਡਾ ਮੈਂ ਉਹਦੇ ਚ ਨਾ ਮੈਂ ਮੈਂ ਕਿੱਥੇ ਆਗੀਈ ਸੀ ਫੁੱਟੀਆਂ ਪੈ ਜਾਂਦੀਆਂ ਨੇ ਨਾ ਹਾਂ ਨਮਕ ਨਮਕ ਤੁਸੀਂ ਲਾਸਟ ਪਾਉਦੇ ਹੋ ਉਹਦੇ ਚ ਫੇਰ ਫਿਰ ਤੁਸੀਂ ਦੂਸਰੀ ਤਰ੍ਹਾਂ ਜ ਕੜਾਹੀ ਰੱਖ ਕੇ ਉਹਦੇ ਚ ਅਹ ਸਰਸੋਂ ਦਾ ਤੇਲ ਗਰਮ ਕਰਕੇ ਤਾਂ ਉਹਦੇ ਚ ਪਕੌੜੇ ਬਣਾ ਲਓ ਕਿਸ ਤਰ੍ਹਾਂ ਪਕੌੜੇ ਤੁਸੀਂ ਬਣਾਉਂਦੇ ਹੋ ਮਤਲਬ ਪਲੇਨ ਪਕੌੜੇ ਬਣਾਉਂਦੇ ਹੋ ਜਾਂ ਪਿਆਜ ਵਾਲੇ ਪਕੌੜੇ ਬਣਾਉਂਦੇ ਹੋ ਕਿਸ ਤਰ੍ਹਾਂ ਬਣਾਉਂਦੇ ਹੋ ਕਿੱਦਾਂ ਬਣਾਉਂਦੇ ਹੋ
ਮੈਂ ਪਿਆਜ਼ ਵਾਲੇ ਬਣਾਉਂਦੀ ਹਾਂ
ਹਮ ਵੈਸੇ ਤਾਂ ਮਰਜ਼ ਆਉਂਦੀ ਉਹ ਤਾਂ ਮੈਂ ਤਾਂ ਕਦੀ ਕਦੀ ਉਹ ਵਾਲੇ ਪਿਆਜ ਵਾਲੇ ਵੀ ਬਣਾ ਲੈਂਦੀ ਆ। ਤੇ ਨਾਲ ਕਦੀ ਉਹ ਵਾਲੀ ਵੀ ਬਣਾ ਲੈਂਦੀਆਂ ਸੋ ਮਤਲਬ ਪਲੇਨ ਪਕੌੜੇ ਵੀ ਬਣਾ ਲੈਂਦੀ ਆ। ਜਿਆਦਾ ਪਲੇਨ ਪਕੌੜਿਆਂ ਦੀ ਕੜੀ ਜਿਆਦਾ ਸੋਹਣੀ ਬਣਦੀ ਐ।
ਮੈਨੂੰ ਵੀ ਮੈਨੂੰ ਵੀ ਉਹੀ ਪਸੰਦ ਐ ਪਰ ਬੱਚੇ ਰ ਇਹ ਨਹੀਂ ਖਾਂਦੇ ਤੋਂ।
ਤਾਂ ਉਹੀ ਉਹ ਹੈ ਹਾਂ ਐ ਵੀਂ ਸਾਡੇ ਐ ਵੀ ਨੀ ਖਾਂਦੇ। ਸਾਡੇ ਇਹਨਾਂ ਨੂੰ ਵੀ ਪਿਆਜ ਦੀ ਪਕੌੜੇ ਆ ਦੀ ਕੜੀ ਚੰਗੀ ਲੱਗਦੀ ਹੈ ਕਹਿੰਦੇ ਪਲੇਨ ਪ ਕੋਲਿਆਂ ਦੀ ਕੜੀ ਮੈਨੂੰ ਨੀ ਚੰਗੀ ਲੱਗਦੀ।
ਹਾਂਜੀ ਹਾਂਜੀ ਵਾਈ ਹੈ।
ਹੂੰ, ਔ ਕੜੀ ਤਾਂ ਸਵਾਦ ਹੀ ਅਲੱਗ ਹੁੰਦਾ। ਅਸੀਂ ਨਾ ਲੱਡੂ ਗੋਪਾਲ ਰੱਖੇ ਹੋਏ ਨੇ। ਤੇ ਉਹਨਾਂ ਦੀ ਛੱਡੀ ਕਰਦੇ ਆ ਨਾ ਅਸੀਂ।
ਹਾਂਜੀ, ਹਾਂਜੀ।
ਧੂ ਗੋਪਾਲ ਦੀ ਛੱਟੀ ਦੇ ਦਿਨ ਫਿਰ ਕੜੀ ਬਣਾਂਦੇ ਆ, ਤੇ ਉਹ ਕੜੀ ਚ ਤੁਸੀਂ ਮੰਨੋਗੇ ਨੀ ਜੇ ਤੁਸੀਂ ਮੇਰੇ ਨੇੜੇ ਤੇੜੇ ਰਹਿੰਦੇ ਹੁੰਦੇ ਨਾ ਮੈਂ ਤੁਹਾਨੂੰ ਕੜੀ ਬਣਾ ਕੇ ਖਵਾਂਦੀ। ਇੰਨੀ ਸਵਾਦ ਕੜੀ ਬਣਦੀ ਮੈਂ ਤੁਹਾਨੂੰ ਕੀ ਦੱਸਾ। ਬਹੁਤ ਹੀ ਬਹੁਤ ਹੀ ਜ਼ਿਆਦਾ ਸਵਾਦ ਕੜੀ ਬਣਦੀ ਆ।
ਉਹ ਗੋਪਾਲ ਜੀ ਦਾ ਭੋਗ ਲੱਗਿਆ ਉਹਨੂੰ
ਹਾਂ ਓਹੀਓ ਕਾਣਾ ਜੀ ਦਾ ਭੋਗ ਲੱਗਦਾ ਨਾ।
ਤਾਂ ਹੀ ਤਾਂ ਕਰਕੇ ਹੋ ਜਾਂਦੇ ਆ।
ਤਾਂ ਕਰਕੇ ਵੀ ਹਾਂ ਇਹੋ ਵੀ ਗੱਲ ਹੋ ਸਕਦਾ ਭਗਵਾਨ ਦਾ। ਤਾਂ ਹੱਥ ਜਿਦੇ ਵੀ ਕਹਿੰਦੇ ਨਾ ਲੱਗ ਵੀ ਜਾਏ ਤਾਂ ਉਹਦੀ ਤੇ ਪੁਸ਼ਤਾ ਸੁਧਰ ਜਾਂਦੀਆਂ ਨੇ ਤਾਂ ਇਹ ਤਾਂ ਫਿਰ
ਓਹੀ।
ਉਹਨਾਂ ਦਾ ਭੋਗ ਹੈਗਾ।
ਤੁਹਾਡੀ ਤੁਹਾਡੀ ਆਵਾਜ਼ ਕੱਟਦੀ ਪਈ ਐ। ਹਾਂਜੀ ਹਾਂਜੀ, ਮੈਂ ਕੋਸ਼ਿਸ਼ ਕਰਾਂਗੀ।
ਵਧੀਆ ਬਣਾਂਦੇ ਓ।
ਮੈਂ
ਜਿਸ ਤਰ੍ਹਾਂ ਸਵੇਰ ਦੇ ਨਾਸ਼ਤੇ ਵਾਸ਼ਤੇ ਚ ਪੋਹਾ, ਪਾਸਤਾ
ਨਹੀਂ ਮੈਂ ਤਾਂ ਉਹ ਪਰਾਂਠੇ ਤੇ ਸਬਜ਼ੀ ਬਣਾਂਦੀ ਆ। ਜ਼ਿਆਦਾ ਤੋਂ ਵੱਖ ਤੋਂ ਵੱਖ ਵੱਖ ਤੋਂ ਵੱਖ ਮੈਂ ਸੇਵੀਆਂ ਬਣਾ ਲੈਣੀ ਆ ਕਦੇ ਕਦੇ।
ਅੱਛਾ ਅੱਛਾ,
ਹਾਂਜੀ,
ਉਹ ਮੈਂ ਥੋੜ੍ਹੀ ਜਿਹੀ ਵੈਜੀਟੇਬਲ ਪਾਂਦੀ ਆ। ਤੇ ਸੇਵੀਆਂ ਬੋਆਇਲ ਕਰ ਲੈਂਦੀ ਆ
ਹਾਂਜੀ ਹਾਂਜੀ।
ਕਭੀ ਕਭੀ ਇਹ ਮੈਂ ਇਸ ਤਰ੍ਹਾਂ ਕਰਦੀ ਹਾਂ ਕਿ ਪਹਿਲੇ ਜੈਸਾ ਸਾਰੇ ਜੋ ਸਬਜ਼ੀਆਂ ਐ ਉਹ ਫਰਾਈ ਕਰਨਾ ਪਹਿਲੇ ਤਾਂ ਤਾਂ ਹੁਣ ਉਹਨਾਂ ਨੂੰ ਫਿਰ ਉਸ ਮੈਂ ਉਹ ਤੇਲ 'ਚ ਥੋੜ੍ਹਾ ਤੇਲ ਫਰਾਈ ਕਰਕੇ ਤੇ ਉੱਧਰੋਂ ਸੇਵਿਆ ਦਿੰਦੀ ਆ ਤੇ ਪਾਣੀ ਡਾਲ ਦਿੰਦੀ ਆ ਜਦ ਤੱਕ ਬੁਆਇਲ ਆਂਦਾ ਐ।
ਹਾਂਜੀ ਹਾਂਜੀ।
ਤੋਂ ਐ ਉਹ ਬਣ ਜਾਂਦੀ ਆ ਇਸ ਤਰਾਂ ਹੀ ਕਰਦੀ ਹਾਂ ਮੈਂ। ਉਹ ਸੁਬੇ ਸੁਬੇ ਦਾ ਟਾਈਮ ਹੋਤਾ ਇਨਾ ਟਾਈਮ ਹੁੰਦਾ ਨੀ।
ਸਵੇਰੇ ਸਵੇਰੇ ਦਾ ਟਾਈਮ ਵੀ ਇੰਨਾ ਜ਼ਿਆਦਾ ਉਹ ਹੁੰਦਾ ਨਾ ਆਪਾਂ ਭੱਗਾ ਦੋੜੀ ਵਾਲਾ। ਭੋਜਲ ਮਰ ਜਾਂਦੀ ਹੈ। ਜਗ ਜਲਦੀ ਜਲਦੀ ਫਿਰ ਕੰਮ ਕਰਨ ਚ ਉਹੀ ਹੁੰਦਾ ਕਈ ਵਾਰੀ ਸਵੇਰੇ ਤਾਂ ਸਮਝੋ ਤੁਸੀਂ ਸਾਡੇ ਚਾਰ ਦੋ ਦੀ ਬਜਾਏ ਨਾ ਚਾਰ ਹੋ ਜਾਂਦੇ ਨੇ ਹੱਥ ਵੀ। ਨਹੀਂ
ਹਾਂਜੀ ਉਹੀ ਗੱਲ ਆ।
ਹਾਂ ਇਸ ਤਰ੍ਹਾਂ ਲੱਗਦਾ ਜਿਸ
ਤੁਸੀਂ ਬਾਲ ਗੋਪਾਲ ਕ ਕਿੱਧਰ ਤੋਂ ਰੱਖੇ ਪਏ ਹੈ।
ਹਾਂਜੀ?
ਕਦੋਂ ਤੋਂ ਰੱਖੇ ਹੋਏ ਹੈ ਤੁਹਾਨੂੰ ਬਾਲ ਗਪਾਲ ਹਾਂਜੀ।
ਬਾਲ ਗੋਪਾਲ ਹੋ ਗਏ ਮੈਨੂੰ ਮਨੂੰ ਮੈਨੂੰ ਤਾਂ ਹੋ ਗਿਆ ਕਾਫ਼ੀ ਟਾਈਮ ਹੋ ਗਿਆ ਵੈਸੇ ਮੈਨੂੰ ਰੱਖੇ ਹੋਏ ।
ਤੇ ਤੁਸੀਂ ਖੁਦ ਹੀ ਲਾਏ ਸੀ। ਨਹੀਂ ਅਸੀਂ ਨੀ ਰੱਖੀ ਤੁਸੀਂ ਖੁਦ ਹੀ ਲਾਏ ਸੀ ਕਿਸ ਕਿਸੇ ਨੇ।
ਹਾਂ ਕੁਛ ਕੁ ਕੁਛ ਏਦਾਂ ਦੀ ਗੱਲ ਹੋ ਗਈ ਸੀ। ਤੇ ਮੈਂ ਕਿਹਾ ਬਾਲਗੋਪਾਲ ਮੈਂ ਤੁਹਾਨੂੰ ਲੈ ਕੇ ਆਵਾਂਗੀ ਘਰ ਤੁਸੀਂ ਮੇਰਾ ਕੰਮ ਪੂਰਾ ਕਰਦੋ। ਬਸ ਸਮਝ ਲੋੋ ਫਿਰ ਬਾਲ ਗੋਪਾਲ ਨੇ ਸਾਡੀ ਗੱਲ ਸੁਣ ਲਿੱਤੀ ਤਾਂ ਅਸੀਂ ਉਹਨਾਂ ਨੂੰ ਲੈਆ ਰ ਅਸੀਂ ਕੌਣ ਆਉਂਦੇ ਹਾਂ ਲਿਆਉਣ ਵਾਲੇ ਭਗਵਾਨ ਨੂੰ ਉਹ ਖੁਦ ਹੀ ਆਪਣੀ ਮਰਜ਼ ਜੀ ਹੁੰਦੀ ਉਹ ਭਣਾ ਬਣਾਉਂਦੇ ਨੇ ਅਸਰ੍ਹਾਂ ਦਾ ਤੇ ਭਗਵਾਨ ਆਪਣੇ ਆਪ ਹਾਂ ਇਹ ਤੇ ਭਗਵਾਨ ਦੀ ਹੁੰਦੀ ਹੈ ਮਰਜ਼ੀ ਜਦੋਂ ਉਹਨੇ ਜੋ ਕੰਮ ਕਰਨਾ ਆਉਂਦਾ ਹੈ ਜਿਸ ਤਰ੍ਹਾਂ ਕਰਨਾ ਹੁੰਂਦਾ ਹੈ। ਜਿਸ ਤਰ੍ਹਾਂ ਉਹਨੇ ਪਹਾੜਾ ਮਨਵਾਣਾ ਆਉਂਦਾ ਹੈ ਉਸ ਤਰ੍ਹਾਂ ਹੀ ਕਰ ਦਿੰਦਾ ਹੈ ਉਹ ਉਹਦੀ ਰਜਾ ਵਿੱਚ ਤਾਂਈਓ ਤਾਂ ਕਹਿੰਦੇ ਨਾ ਰਾਜ਼ਜੀ ਰਹਿਣਾ ਚਾਹੀਦਾ ਸਾਨੂੰ।
ਹਾਂਜੀ।
ਕਦੀ ਵੀ ਜਦੋਂ ਪਕਵਾਨ ਦੀ ਮਰਜ਼ੀ ਜੋ ਆਂਦੀ ਹੈ ਨਾ। ਜੇ ਇਨਸਾਨ ਉਹਦੀ ਮਰਜ਼ੀ ਵਿੱਚ ਰਹਿੰਦਾ ਨਾ ਉਹ ਕਦੇ ਦੁੱਖ ਨੀ ਪਾਉਂਦਾ ਮੈਂ ਤਾਂ ਇਹ ਵੀ ਵੇਖਿਆ ਆਪਣੀ ਲਾਈਫ। ਐਕਸਪੀਰੀਅੰਸ ਹੁੰਦਾ ਲਾਈਫ ਦਾ। ਹੈਵੀ ਗੱਲ ਹੈ ਨਾ।
ਅਲੱਗ ਅਲੱਗ ਹੁੰਦਾ ਤਾਂ ਲੇਕਿਨ ਭਗਵਾਨ ਦੀ ਰਜ਼ਾ 'ਚ ਰਾਜ਼ੀ ਰਹਿਣਾ ਚਾਹੀਦਾ।
ਬਿਲਕੁਲ ਉਹਦੀ ਕਿਉਂਕਿ ਨਾ ਉਹਦੇ ਅਗਰ ਅਗੇਨਸਟ ਜਾਂਦੇ ਆ ਨਾ। ਫਿਰ ਖਤਾ ਖਾਂਦੇ ਹਾਂ ਅਸੀਂ।
ਹਾਂਜੀ ਉਹੀ ਗੱਲ ਆ।
ਜੇ ਉਹਦੀ ਮਰਜ਼ੀ ਚ ਰਹਿੰਦੇ ਆ ਫੇਰ ਸਾਰੀ ਚੀਜ਼ਾਂ ਸਾਡੀ ਤੁਸੀਂ ਦਜਮਾ ਕੇ ਦੇਖ ਲੈਣਾ।
ਸਹੀ ਰਹਿੰਦੀਆਂ ਸਾਰੀ ਚੀਜ਼ਾਂ।
ਸਾਰੀਆਂ ਚੀਜ਼ਾਂ ਤੁਹਾਡੀਆਂ ਇੰਨੀਆਂ ਚੰਗੀਆਂ ਚੱਲਣਗੀਆਂ ਨਾ ਜੇ ਤੁਸੀਂ
ਹੋਰ ਖਾਣਾ ਖੁਣਾ ਖਾ ਲਿੱਤਾ ਤੁਸੀਂ ਤੁਹਾਨੂੰ ਤੁਸੀਂ ਖਾਣਾ ਖੁਣਾ ਖਾ ਲਿੱਤਾ।
ਨਾ ਹਲੇ ਕਿੱਥੇ ਛੱਕਿਆ ਐ ਭੋਜਨ।
ਹਲੇੇ ਤੱਕ ਨੀ ਕੀਤਾ।
ਨਾ ਇਹ ਆਉਂਦੇ ਨੇ ਫਿਰ ਫੋਨ ਦੇਖਦੇ। ਰਹਿਣਗੇ ਚਾਹ ਪੀ ਲੈਣ ਪੀ ਲੈ ਪੀਣ ਦੇ। ਪੀਨ ਬੋਲਦੇ ਰਹਿਣਗੇ ਚਾਹ ਬਣਾ ਲੈ ਚਾਹ ਬਣਾ ਲੈ। ਫਿਰ ਚਾਹ ਬਣਾਵਾਂਗੀ। ਫੇਰ ਉਹ ਚਾਹ ਪੀ ਕੇ ਥੋੜਾ ਉਓ ਹੁੰਦਾ ਨਾ ਭੁੱਖ ਮਰ ਜਾਂਦੀ।
ਉਹੀ ਗੱਲ ਆ।
ਹਾਂ।
ਤੇ ਹੁਣ ਹੁਣ ਕਰੋਗੇ।
ਬਸ ਕਰ ਲਿੱਤਾ ਹੁਣ ਤੁਹਾਡੇ ਨਾਲ ਭੋਜਨ ਕਰਕੇ ਤੁਹਾਡੇ ਨਾਲ ਗੱਲ ਕਰਦੀ ਸੀ। ਹੁਣ ਥੋੜਾ ਸੋਚਦੇ ਪਾਈ ਅਸੀਂ ਘੁੰਮਣ ਜਾਈਏ ਥੋੜਾ ਬਾਹਰ।
ਹਾਂਜੀ ਮੈਂ ਵੀ ਸੋਚਦੀ ਪਈ ਹਾਂ ਕਿ ਇਹਨਾਂ ਨੂੰ ਬੋਲੂ ਪਰ ਇਹਨਾਂ ਅਹ, ਇਹ, ਇਹ ਚੱਲਦੇ ਹੀ ਨਹੀਂ ਪਏ ਮੇਰੇ ਨਾਲ। ਮੈਨੂੰ ਅਕੇਲੇ ਅੱਛਾ ਨਹੀਂ ਲੱਗਦਾ।
ਹਾਂ। ਕੱਲੇ ਜਾਣਾ ਨੀ ਚੰਗਾ ਲੱਗਦਾ।
ਇਕੱਲੇ ਜਾਣਾ ਮੈਨੂੰ ਪਸੰਦ ਨਹੀਂ ਹੈਗਾ। ਔਰ ਇਹ ਕਹਿੰਦੇ ਆ ਕਿ ਤੂੰ ਅਕੇਲੇ ਚੱਲ ਜਾ। ਕੱਲੀ ਚਲੇ ਜਾ ਮੈਂ। ਮੇਰੇ ਤੋਂ ਨੀ ਉਂਦਾ। ਮੈਂ ਥੱਕ ਹਾਰ ਆਉਨਾ।
ਬੱਚਿਆਂ ਨੂੰ ਲੈ ਜਾਓ।
ਬੱਚਿਆਂ ਨੂੰ ਫ਼ੋਨ 'ਚ ਫ਼ੁਰਸਤ ਨਹੀਂ ਪਿਲ ਮਿਲਦੀ ਆ।
ਇਹ ਵੀ ਗੱਲ ਚੰਗੀ ਕਹਿੰਦੇ ਪਏਓ। ਬੱਚੇ ਤਾਂ ਅੱਜ ਕੱਲ ਹੈ ਨਾ ਫੋਨ ਦੇਵਾਨੇ।
ਦੁਪਹਿਰੀ ਤੋਂ ਰੱਤ, ਉਹ ਰਾੱਤੋਂ ਤੱਕ ਇਹ ਫੋਨ ਚ' ਹੀ, ਫੋਨ ਚ' ਹੀ, ਫੋਨ ਚ' ਹੀ ਘੁਸੇ ਰਹਿੰਦੇ ਆ। ਕਿੰਨਾ ਹੀ ਸਮਝਾ ਲੋਓ। ਕਿੰਨਾ ਹੀ ਸਮਝਾ ਲਓ। ਸਮਝ ਨਹੀਂ ਪਦੀ ਹੈ।
ਹ।
ਕੀ ਕਰੀਏ। ਸਮਝ ਨਹੀਂ ਆਉਂਦੀ ਹੈ।
ਹੋਰ ਦੱਸੋ ਤੁਸੀਂ?
ਹੋਰ ਕੁਛ ਨਹੀਂ ਭੈਣ ਜੀ ਕੱਲ, ਕੱਲ ਉਹਨੇ ਕੱਪੜੇ ਧੋਣੇ ਹੈ।
ਅੱਛਾ। ਕੱਲ ਛੁੱਟੀ ਹੈਗੀ ਤੁਹਾਡੀ?
ਹਾਂਜੀ। ਕੱਲ ਛੁੱਟੀ ਹੈਗੀ ਆ। ਤੇ ਕੱਲ੍ਹ ਮੈਂ ਮਸ਼ੀਨ ਲਗਨੀ ਆ। ਫਿਰ -ਫਿਰ ਪਰਸੋਂ ਵੀ ਛੁੱਟੀ ਹੈ। ਪਰਸੋਂ ਬੱਚੇ ਬੋਲਣੇ ਪੈ ਸੀ ਕਿ ਕਈ ਲੈ ਚਲੋ, ਲੈ ਚਲੋ। ਤੇ ਅਸੀਂ। ਫਿਰ ਫਿਰ ਕਹਿੰਦੇ ਫਿਰ ਇਹ ਕਹਿੰਦੇ ਪਈ ਸੀਗੇ। ਚੱਲਾਂਗੇ ਅਸੀਂ ਫਿਰ ਥੋੜ੍ਹੇ ਗੁਰਦੁਆਰੇ। ਹੋਏ ਆਏਂਗੇ ਗੋਲਡਨ ਵੋ ਬੰਗਲਾ ਸਾਹਿਬ ਗੁਰਦੁਆਰੇ। ਕਦੀ ਦੇਖਿਆ ਵੀ ਨਹੀਂ ਅਸੀਂ। ਤੇ ਬਹੀ। ਫਿਰ ਖਤਮ ਵੀ ਹੋਣੇ ਵਾਲੀਆਂ ਹੈ ਇ ਇਹਨਾਂ ਦੀ ਛੁੱਟੀ। ਵੀ ਹੁਣ ਮੁੱਕਣ ਵਾਲੀਆਂ। ਬਾਈ ਮੁੱਕਣ ਵਾਲੀਆਂ ਹੁਣ ਅਤੇ ਅਸੀਂ ਵੀ ਫਿਰ ਸੋਚਿਆ ਮੈਂਨੇ, ਮੈਂ ਵੀ ਕੀ ਓਕੇ ਚੱਲ ਲੈਂਦੇ ਹਾਂ। ਅਤੇ ਬਸ ਇਹੀ ਕਰਕੇ ਸੀ। ਕਿ ਕੱਲ ਚਲੇ ਜਾਂਦੇ ਆ, ਪਰਸੋਂ। ਕੱਲ ਤੋਂ ਮੈਂ ਕੱਪੜ ਉਹ ਤੀਹ, ਇੱਕ ਜੁਲਾਈ ਤੋਂ ਖੁੱਲ ਜਾਣੇ ਆ ਇਹਨਾਂ ਦੇ ਇਹਨਾਂ ਦੇ ਸਕੂਲ।
ਅੱਛਾ- ਅੱਛਾ- ਅੱਛਾ- ਅੱਛਾ।
ਹਾਂਜੀ ਭੈਣ ਜੀ। ਮੈਂ ਤੁਹਾਨੂੰ ਕੱਲ੍ਹ ਕੋਲ ਕਰਾਂ। ਉਹ ਮੈਂ ਮੇਰੀ ਨਾ ਸਿਸਟਰ ਦਾ ਕੋਲ ਆਉਂਦਾ ਪਿਆ।
ਹਾਂਜੀ- ਹਾਂਜੀ, ਠੀਕ -ਠੀਕ ਹੈ ਜੀ, ਠੀਕ ਹੈ ਜੀ, ਹਾਂਜੀ- ਹਾਂਜੀ, ਸਤਿ ਸ੍ਰੀ ਅਕਾਲ। ਸਤੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ। ਠੀਕ।
ਹਾਂਜੀ- ਹਾਂਜੀ।